ਹੈਲੋ।
ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹੋਰ ਸੁਣਾਓ ਵੀ ਠੀਕ ਹੋ ਜੀ।
ਬਸ ਵਧੀਆ ਜੀ।
ਹੋਰ ਘਰ ਪਰਿਵਾਰ ਸਭ ਠੀਕ ਹੈ ਜੀ।
ਹਾਂਜੀ ਵਧੀਆ ਠੀਕ ਹੈ।
ਹੋਰ ਕੀ ਕਰਦੇ ਪਏ ਅੱਜ ਕੱਲ੍ਹ।
ਬਸ ਬੈਠੇ ਸੀ ਘਰ ਹੀ
ਅੱਛਾ-ਅੱਛਾ, ਡਿਊਟੀ ਨੀ ਕਰਦੇ ਪਏ ਕੀ?
ਡਿਊਟੀ ਗਿਆ ਸੀ ''ਮੈਂ ਗੁਰਦੁਆਰੇ ਅੱਜ ਸਵੇਰੇ।
ਅੱਛਾ-ਅੱਛਾ। ਬੜਾ ਅੱਛਾ।
ਸਵੇਰੇ ਗਿਆ ਸੀ, ਤੇ ਉਹ ਲੈਗਿਆ ਸੀ ਨਾਲ ਦਾ ਮੁੰਡਾ।
ਅੱਛਾ।
ਮੂੰਹ ਲ੍ਹਵੇੇਟਕੇ ਤੇ ਪੂਰਾ।
ਅੱਛਾ, ਕਿਓਂ?
ਉਹ ਨਾ, ਅੱਖਾਂ ਥੋੜੀਆਂ ਜਿਹੀ ਖ਼ਰਾਬ ਹੋਈਦੀਆਂ ਨੇ ਮੇਰੀਆਂ ਨਾ। ਤੇ ਇਸ ਕਰਕੇ, ਚਸ਼ਮਾ ਲਗਾਕੇ ਤੇ ਹਾਂ। ਕਰਵਾਇਆ ਸੀ, ਮੈਂ।
ਕਿੰਨੇ ਵਾ ਓਹੋ! ਮਤਲਬ ਕੀ ਹੋਇਆ ਸੀ ਅੱਖਾ ਨੂੰ?
ਅੱਖਾਂ ਦਾ ਨਾ ਚਸ਼ਮਾ ਉਤਰਵਾਇਆ 'ਮੈਂ'।
ਅੱਛਾ, ਅੱਛਾ। ਕਿਹੜੇ, ਕਿਹੜੇ ਸ਼ਹਿਰੋ?
ਚੰਡੀਗੜ੍ਹ ਤੋਂ।
ਅੱਛਾ-ਅੱਛਾ ਜੀ।
ਤੇ, ਉਹ ਕਹਿ ਰਹੇ ਸੀ ਨਾ ਬਈ, ਤੁਸੀਂ ਤੇ ਆਪਣਾ ਉਹੀਓ ਕੰਮ ਰੂਟੀਨ ਦਾ ਕਰਨਾ ਹੀ ਕਰਨਾ।
ਅੱਛਾ-ਅੱਛਾ- ਅੱਛਾ। ਅੱਛਾ, ਤੇ ਹੁਣ ਤੁਹਾਨੂੰ ਸਹੀ ਵੀਖਦਾ ਪੂਰਾ?
ਪੂਰਾ ਸਹੀ ਤੇ ਨਹੀਂ ਵੀਖਦਾ। ਅਤੇ ਮਤਲਬ ਨਾ, ਲਾਈਟ ਜਿਹੜੀ ਏ, ਉਹ ਹਜੇ ਫੈਲਦੀ ਹੈਗੀ ਏ।
ਅੱਛਾ-ਅੱਛਾ, ਮਤਲਬ ਬਲਰ ਕਰਦੀ ਥੋੜੀ- ਥੋੜੀ।
ਹਾਂ, ਥੋੜ੍ਹੀ-ਥੋੜ੍ਹੀ ਬਲਰ ਹੁੰਦੀ ਏ, ਤੇ ਉਹ ਕਹਿ ਰਹੇ ਦਵਾਈ ਵਗੈਰਾ ਪਾਵਾਂਗੇ। ਤਾਂ ਠੀਕ ਹੋਇਗਾ, ਓ ਹਜੇ। ਹੂੰ, ਹੋਰ ਸੁਣਾਓ?
ਹੋਰ ਵਧੀਆ ਜੀ।
ਵਧੀਆ, ਕੋਲੇਜ ਜਾਂਦੇ ਓ?
ਹਾਂ, ਜਾਂਦੇ ਪਏ ਆ ਜੀ। ਤੁਸੀਂ ਜਾਂਦੇ ਪਏ ਓ?
ਹਾਂਜੀ।
ਹੂੰ, ਕਿੰਨੀ ਮਹਿੰਗਾਈ ਹੋ ਗਈ ਆ ਹਨਾ ਜੀ?
ਬਹੁਤ ਜ਼ਿਆਦਾ।
ਹੂੰ।
ਕੋਲੇਜ ਇੰਨੀ ਜ਼ਿਆਦਾ ਫੀਸਾਂ ਹੋ ਗਈਆਂ ਨੇ, ਬਸ। ਪੁੱਛੋ, ਕੁੱਛ ਨਾ। ਬਹੁਤ ਜ਼ਿਆਦਾ, ਮਹੰਗਾਈ ਹੋ ਗਈ ਏ।
ਮਿਡਲ ਕਲਾਸ ਬੰਦੇ ਉਹ ਤੇ, ਦੇ ਹੀ ਨਹੀਂ ਪਾਂਦੇ।
ਹਾਂਜੀ।
ਹੂੰ।
ਕੋਲੇਜ ਹੈਗੇ ਨੇ ਸਾਡੇ ਉੱਥੇ, ਜੀ ਐਨ ਜੀ ਕੋਲੇਜ ਹੈਗਾ।
ਅੱਛਾ-ਅੱਛਾ।
ਥੇਰੇ ਆਸ ਪਾਸ ਐ। ਹੋਰ ਕੋਲਜ ਵੀ ਹੇਗੇ ਨੇ, ਬੜੇ-ਬੜੇ ਵਧੀਆ।
ਕਿੰਨੀ ਫੀਸ ਦਿੰਦੇ ਓ, ਕੋਲੇਜ ਦੀ ਅਪਣੀ?
ਫੀਸ ਹੁੰਦੀ ਏ, ਘੱਟੋ-ਘੱਟ ਚਾਲੀ ਹਜ਼ਾਰ ਰੁਪਏ ਹੁੰਦੀ ਏ। ਸਾਲ ਦੀ, ਸਾਲ ਦੀ ਹੁੰਦੀ। ਹਾਂਜੀ।
ਆਪ ਯਹਾਂ ਕੈਸੈ? ਹੂੰ।
ਤੇ ਤਿੰਨ ਸਾਲ ਦੀ, ਹੁੰਦੀ ਏ ਚਾਲ ਲੀ ਹਜ਼ਾਰ, ਦੱਸ-ਹਜ਼ਾਰ ਰੁਪਏ ਇੱਕ ਸਾਲ ਦੀ।
ਪੱਚਾਦਾ ਹਜ਼ਾਰ ਰੁਪਏ, ਇੱਕ ਸਾਲ ਦੀ?
ਹਾਂਜੀ-ਹਾਂਜੀ।
ਮਤਲਬ ਪ੍ਰਾਈਵੇਟ ਪ੍ਰਾਈਵੇਟ ਕੋਲਜ ਹੈ ਕਿ ਗੌਰਮੈਂਟ ਮਤਲਬ
ਪ੍ਰਾਈਵੇਟ ਵੀ ਅੱਧਾ ਪ੍ਰਾਈਵੇਟ ਹੁੰਦਾ ਅੱਧਾ ਗੌਰਮੈਂਟ ਹੁੰਦਾ
ਅੱਛਾ ਅੱਛਾ ਮਿਕਸ ਹੋ ਗਿਆ
ਹਾਂਜੀ ਹਾਂਜੀ
ਮਤਲਬ ਕਿ ਸਰਕਾਰੀ ਜਿਹੜੇ ਹੁੰਦੇ ਟੀਚਰ ਉਹ ਸਰਕਾਰੀ ਸਰਕਾਰ ਵੱਲੋਂ ਲੱਗੇ ਹੁੰਦੇ ਨੇ ਜਿਹੜੀ ਹੈ ਫੀਸਾਂ ਵਗੈਰਾ ਲੈ ਰਹੇ ਨੇ ਫਾਈਨ ਵਗੈਰਾ ਲਗਾ ਲਿੰਦੇ ਨੇ ਉਹ ਆਪਣਾ ਬਸ ਫਿਰ ਫੀਸਾਂ ਜ਼ਿਆਦਾ ਇਸ ਕਰਕੇ ਹੁੰਦੀਆਂ ਨੇ ਯੂਨੀਵਰਸਿ ਜਿਹੜੀ ਫੀਸ ਹੁੰਦੀ ਹੈ ਉਹ ਹੁੰਦੀ ਹੈ। ਘੱਟ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਤੇ ਇਹ ਨਾ ਜਾ ਜਾਣ ਕੇ ਵਧਾ ਦਿੰਦੇ ਨੇ ਬਈ ਕੋਲਜ ਵਾਲੇ ਨੂੰ ਵੀ ਥੋੜਾ ਫ਼ਾਇਦਾ ਹੋਇਆ ਡਬਲ ਲੈਂਦੇ ਨੇ ਜਿੰਨੀ ਯੂਨੀਵਰਸਿਟੀ ਦੀ ਲਗਾ ਲਓ ਤੁਸੀਂ ਪੰਜ ਹਜ਼ਾਰੁਪਏ ਹੈਗੇ ਨਾ ਸਾਲ ਦੀ ਇਹਨਾਂ ਨੇ ਦਸ ਹਜ਼ਾਰ ਰੁਪਏ ਲੈਣੀ ਹੈ।
ਡਬਲ ਕਰਕੇ ਲੈਂਦੇ ਨੇ ਤੇ ਕਿਉਂਕਿ
ਚੋਰੀ ਹੋ ਨਾ ਇਸ ਕਰਕੇ ਲੈਂਦੇ ਨੇ
ਕੋਲਜ ਸਟਾਫ ਨੂੰ ਜਿਹੜਾ ਰੱਖਿਆ ਹੈ ਉਹਨਾਂ ਨੇ ਉਹਨਾਂ ਨੂੰ ਤਨਖਾਹ ਵੀ ਦੇਣੀਆਂ ਨੇ ਜਿਹੜੀ ਮੈਡਮ ਹੈਗੀਆਂ ਨੇ
ਜਿਹੜੇ ਖਰਚੇ ਹੋਏਗੇ ਵਿੱਚ ਹਾਂ
ਤੇ ਇਸ ਕਰਕੇ ਤੇ ਫਿਰ ਨਾ ਉਹ ਕਰਦੇ ਨੇ ਫਾਈਨ ਵੀ ਲਗਾ ਲੈਂਦੇ ਨੇ ਕਈ ਬੱਚੇ ਜਿਹੜੇ ਨਹੀਂ ਆਉਂਦੇ ਉਹਨਾਂ ਦੇ ਫਾਈਨ ਏਡੇ ਏਡੇ ਬਣਾ ਦਿੰਦੇ ਨੇ ਉਹ ਉਹ ਫਾਈਨ ਵੀ ਦਿੰਦੇ ਨੇ ਅੱਜ ਕੱਲ ਜਿਹੜਾ ਹੋਇਆ ਨਾ ਔਨਲਾਈਨ ਸਿਸਟਮ ਹੋਇਆ ਸਾਰਾ ਕੁਛ
ਹੂ ਹਾਂ ਸਭ ਕੁਝ ਨਾ ਹੀ ਹੈਗਾ ਜੀ ਅੱਜ
ਹਾਂਜੀ ਹਾਂਜੀ ਤੇ ਕੋਲਜ ਐਸਾ ਹੈਗਾ ਵੀ ਤੇ ਉਹ ਨਾ ਓਫਲਾਈਨ ਵੀ ਲੈਂਦਾ ਪੈਸੇ ਤੇ ਇਹ ਕੋਲਜ ਜਿੰਨਾ ਮਤਲਬ ਹਰ ਸਾਲ ਹਰ ਸਾਲ ਐਡਮਿਸ਼ਨ ਕਰਵਉਣ ਦੇ ਨਾਲ ਇੱਕ ਹੁੰਦਾ ਫਾਰਮ ਨਾਲ ਇਹ ਦਸ ਰੁਪਏ ਦਾ ਫਾਰਮ ਹੁੰਦਾ ਹੈ। ਤੇ ਉਹ ਰਹਿੰਦੇ ਨੇ ਕੋਲਜ ਵਾਲੇ ਪੰਜ ਸੌ ਰਪਏ ਦੇ ਜਿਹੜੇ ਜਰਨਲ ਵਾਲੇ ਹੁੰਦੇ ਨੇ ਉਹਨਾਂ ਨੂੰ ਮਿਲਦਾ ਪੰਜ ਸੌ ਦਾ ਤੇ ਉਹ ਸਾਲ ਬਾਅਦ ਤੁਹਾਨੂੰ ਲੈਣਾ ਹੀ ਪੈਣਾ ਜਿੰਨੇ ਸਾਲ ਤੋਂ ਤੁਹਾਡੇ ਭਾਵੇਂ ਤਿੰਨ ਸਾਲ ਦਾ ਹੋਵੇ ਹਾਂ ਜਰਨਲ ਵਾਲੇ ਹੁੰਦੇ ਨੇ ਜਿਹੜੇ ਇਹ ਲਗਾ ਲਾ ਤੂੰ ਐਸ ਸੀ ਹੋ ਜਾਂ ਬੀ ਸੀ ਹੋਗੇ ਨੇ ਉਹਨਾਂ ਨੂੰ ਢਾਈ ਸੌ ਰੁਪਏ ਦਾ ਮਿਲਦਾ ਹਾਫ ਰੇਟ ਤੇ ਇਹ ਕੋਲਜ ਮਤਲਬ ਕਿ ਕੋਲੇਜ ਪੈਸੇ ਬਣਾਉਂਦਾ ਹੈ ਇਸ ਚੀਜ਼ ਤੋਂ
ਹੂ ਮੂਵੀ ਲਈ ਪੈਸੇ ਚਲਾਈਏ ਜਾਨ ਮੂਜ ਕੇ
ਹਾਂ ਹਾਂ ਹਾਂ ਬਿਲਕੁਲ ਬਿਲਕੁਲ ਫਾਰਮ ਹੈਗਾ ਵੇ ਲਗਾ ਲਿਆ ਪ੍ਰੇਂਟਿੰਗ ਘੱਟੋ ਘੱਟ ਤੂੰ ਪੰਜਾਹ ਰੁਪਏ ਲਗਾ ਲਿਆ ਬਸ ਉਹਦੇ ਤੇ ਪੰਜਾਹ ਰੁਪਏ ਜ਼ਿਆਦਾ ਕਹਿ ਰਿਹਾ ਮੈਂ ਫਾਰਮ ਇਹਨੇ ਦਾ ਹੈ ਨਹੀਂ ਬਸ ਉਹਦੇ ਚ ਵਿੱਚ ਕਿਤਾਬ ਜੀ ਬਣਾ ਦਿੰਦੇ ਨੇ ਕਿਤਾਬ ਜੀ ਬਣਾ ਕੇ ਵਿੱਚ ਕੋਲਜ ਦੀਆਂ ਫੋਟੋਆਂ ਤੇ ਲਾਸਟ 'ਚ ਜਾ ਕੇ ਫਾਰਮ ਲੱਗਿਆ ਹੁੰਂਦਾ ਉਹ ਉਤਾਰ ਕੇ ਤੇ ਨਾ ਭਾਰ ਦਿੰਦੇ ਨੇ ਉਹ ਨਾ ਕੋਈ ਖੋਲ ਕੇ ਵੇਖਦਾ ਨਾ ਕੁੱਛ ਕਰਦਾ ਬਸ ਉਹਦੇ ਚ ਕੁਛ ਵੀ ਨੀ ਆ, ਕੋਲੇਜ ਸਟਾਫ ਦੇ ਨਾਮ ਹੁੰਦੇ ਨੇ ਕਿਹੜੇ-ਕਿਹੜੇ ਸਰ ਲੱਗੇ ਹੋਏ ਨੇ, ਕਿਹੜੇ ਕਿਹੜੀ ਮੈਡਮਾਂ ਹੈਗੀਆਂ ਨੇ, ਕਿਹੜਾ ਕਿੰਨਾ ਸਟਾਫ ਹੈਗਾ ਕੋਲਜ ਦਾ ਬਈ। ਕੋਲੇਜ ਕੀ-ਕੀ ਹੁੰਦਾ, ਉਹ ਸਾਰੀ ਫੋਟੋਆਂ ਹੈਗੀਆਂ ਨੇ।
ਕੀ-ਕੀ ਫੈਸਿਲਿਟੀ ਯੂਜ
ਹਾਂ, ਕੀ-ਕੀ ਫੈਸੀਲਿਟੀਜ਼ ਹੈਗੀ ਆ, ਮਤਲਬ ਜੋ ਲਿਖਿਆ ਹੋਇਆ ਨਾ ਤੇ ਓਹੀ-ਓਹੀ ਹੁੰਦਾ, ਮਤਲਬ ਕਿ ਇੱਕ ਕੋਲਜ ਐਸਾ ਹੈਗਾ ਉਹਦੇ ਜਿੰਨੀ ਫੈਸੀਲਿਟੀਜ਼ ਹੈਗੀਆਂ ਨਾ, ਉਹ ਸਾਰੀਆਂ ਉਹਦੇ ਚ ਲਿਖੀਆਂ ਹੋਈਆਂ ਨੇ, ਉਹ ਸੱਚੀ ਕੋਲਜ ਵਿਚ ਹੈਗੀ ਹੈਗੀਆਂ ਵੀ ਨੇ, ਅਹ ਅ ਜਿਹੜਾ ਮਿਊਜਿਕ ਰੂਮ ਹੈਗਾ, ਉਹਦੇ ਚ ਸਾਊਂਡ ਪਰੂਫਿੰਗ ਕੀਤੀ ਹੋਈ ਏ। ਇੱਕ ਕੋਲੇਜ ਦੀ ਉਹ ਹੈਗੀ ਈ ਰਿਕਸ਼ਾ ਹੈਗਾ ਐ, ਕੋਲਜ ਦੇ ਆਪਣੇ ਕੋਲ। ਜੇ ਕੋਈ ਐਮਰਜੈਂਸੀ ਕਿਸੇ ਬੱਚੇ ਨੂੰ ਕੋਈ ਗਿਆ ਈ ਰਿਕਸ਼ਾ ਨਹੀਂ ਮਿਲ ਰਿਹਾ, ਉਹਨੂੰ ਛੱਡ ਕੇ ਆ ਜਾਂਦੇ ਨੇ।
ਅ ਕੋਲੇਜ ਵਾਲੇ
ਅੱਛਾ-ਅੱਛਾ, ਹਾਂ ਮਤਲਬ ਕੋਲਜ ਵਾਲੇ
ਹਾਂਜੀ-ਹਾਂਜੀ, ਆਪਣਾ ਕੋਲੇਜ ਵਾਲੇ ਜੇ ਕੋਈ ਅਹ ਸਮਾਨ ਕੋਈ ਕੋਲੇਜ ਦਾ ਕਿਥੇ ਬਾਹਰ ਲੈ ਕੇ ਜਾਣਾ, ਈ ਰਿਕ ਸ਼ਾ ਬਹੁਤ ਕੰਮ ਆਂਦਾ, ਕੋਈ ਕੋਲਜ ਦੀ ਕੈਂਟੀਨ ਦੀਆਂ ਸਬਜ਼ੀਆਂ ਲੈ ਕੇ ਆਨੀਆਂ ਨੇ। ਸਿਲੰਡਰ ਵਗੈਰਾ ਲੈ ਕੇ ਆਣਾ। ਤੇ ਹੋਰ ਵੀ ਬਥੇਰੀਆਂ ਐਸੀ ਚੀਜ਼ਾਂ ਹੁੰਦੀਆਂ ਨੇ, ਜੋ ਬੰਦੇ ਨੂੰ ਬਾਹਰੋਂ ਫੇਰ ਕਰਨੀਆਂ ਪੈਂਦੀਆਂ ਨੇ, ਈ ਰਿਕਸ਼ਾ ਮੰਗਾਣਾ ਪੈਂਦਾ ਉਹਨੂੰ। ਪੈਸੇ ਦੇਣੇ ਪੈਂਦੇ ਨੇ, ਤੇ ਇੱਕ ਐਸਾ ਬੰਦਾ ਐ, ਅਸੀਂ ਰੱਖਿਆ ਹੋਇਆ ਉਹਨੂੰ। ਚਲਾਣ ਵਾਸਤੇ, ਮਹੀਨੇ ਦਾ ਉਹਨੂੰ ਪਤਾ ਨੀ ਸ਼ਾਇਦ ਅੱਠ ਹਜ਼ਾਰ ਰੁਪਏ ਦਿੰਦੇ ਨੇ, ਪਤਾ ਨੀ ਨੌ ਹਜ਼ਾਰ ਰੁਪਏ ਦਿੰਦੇ ਨੇ। ਉਹ ਦਾ ਕੰਮ ਹੈਗਾ, ਕਿ ਜਾਂਦਾ ਐ ਕਿ ਚਾਰਜਿੰਗ ਲਗਾ ਜਾਂਦਾ ਐ, ਜਦੋਂ ਚਾਰ ਵਜੇ ਜਾਂਦਾ, ਜਾਂ ਕਿਸੇ ਡਿਊਟੀ ਕਿਸੇ ਹੋਰ ਦੀ ਲਗਾਈ ਹੋਣੀ ਏ ਇਹਨਾਂ ਨੇ। ਚਾਰਜਿੰਗ ਲਗਾਣ ਦੀ, ਕਿਉਂਕਿ ਸਾਰੀ ਰਾਤ ਤੇ ਲੱਗ ਨੀ ਸਕਦੀ ਨਾ ਚਾਰਜਿੰਗ ਉਹਨੂੰ। ਕਿਉਂਕਿ ਚਾਰ ਵਜੇ ਉਹਦੀ ਛੁੱਟੀ ਹੋ ਜਾਂਦੀ ਐ।
ਹੂੰ-ਹੂੰ।
ਫਿਰ ਉਹ ਐਸਾ ਹੈਗਾ, ਅਹ ਹੈਂਡੀਕੈਪ ਹੈਗਾ ਮਤਲਬ। ਆਪਣੇ ਉਹਦੇ ਤੇ ਆਂਦਾ, ਅ ਜਿਹੜੀ ਉਹ ਹੁੰਦੀ ਨੀ ਸਾਈਕਲ ਚਲਾਣ ਵਾਲੀ। ਜਿਹੜੀ ਬੈਠ ਕੇ ਚਲਾਂਦੇ ਨੇ, ਉਹ ਉਹਦੇ ਤੇ ਆਂਦਾ ਐ। ਤੇ ਆਪਣਾ ਉਹ ਰੱਖ ਦਿੰਦਾ, ਆਪ ਆਪਣੀ ਤੇ ਉਹ ਟੱਪ ਕੇ ਬਹਿ ਜਾਂਦਾ ਉਹਦੇ ਤੇ ਹੀ, ਤੇ ਸਾਰਾ ਦਿਨ ਚਲਾਂਦਾ ਰਹਿੰਦਾ ਇਹਨੂੰ। ਨੌ ਵਜੇ, ਪਤਾ ਨੀ ਦਸ ਵਜੇ ਆਂਦਾ। ਤੇ ਸਾਰਾ ਦਿਨ ਓਈਓ ਘੁੰਮਾਂਦਾ ਰਹਿੰਦਾ ਬਹਿ ਕੇ, ਜਦੋਂ ਛੁੱਟੀ ਹੁੰਦੀ ਐ ਤੇ ਆਪਣਾ। ਉਹਨੂੰ ਚਰਜਿੰਗ ਲਗਾਂਦਾ, ਤੇ ਆਪਣੇ ਘਰ ਚਲੇ ਜਾਂਦਾ।
ਅੱਛਾ ਜੀ।
ਹੂੰ, ਉਹਨੂੰ ਰੱਖਿਆ ਹੋਇਆ ਕੋਲੇਜ ਵਾਲਿਆਂ ਨੇ ਬਾਈ ਤੇਰਾ ਕੰਮ ਹੈਗਾ। ਤੂੰ ਇਹਦੇ ਤੇ ਬਹਿਣਾ ਤੇ ਇਹਨੂੰ ਚਲਾਣਾ। ਬਸ, ਜ਼ਾਦਾ ਜੇ ਤੂੰ ਅਪਣੇ ਪੈਸੇ ਵੀ ਬਣਾਣੇ ਨੇ ਤੂੰ
ਬਿਜਲੀ-ਬਿਜਲੀ ਖਰਚਣੀ, ਬਿਜਲੀ ਖਰਚਣੀ ਵਾ
ਹਾਂ, ਕੋਲੇਜ ਦੀ ਯਾਰ ਏਨਾ ਮਤਲਬ ਏਨਾ ਬਜਟ ਹੈਗਾ, ਬਹੁਤ ਜ਼ਿਆਦਾ ਬਜਟ ਹੈਗਾ ਕੋਲਜ ਦਾ। ਤੇ ਕੋਲੇਜ ਆਪਣੇ ਸੋਲਰ ਲੱਗੇ ਹੋਏ ਨੇ, ਪੂਰੀ ਅ ਆਪਣੇ ਜਿੰਨੀ ਵੀ ਬਿਲਡਿੰਗ ਹੇਗੀ, ਬਿਲਡਿੰਗ ਦੀ ਛੱਤ ਤੇ ਪੂਰੇ ਸੋਲਰ ਲੱਗੇ ਹੋਏ ਨੇ ਇੰਨੇ ਸਾਰੇ। ਉਹ ਕਾਹਦੇ ਵਾਸਤੇ ਹੈਗੇ ਨੇ, ਬਿਜਲੀ ਬਣਾ-ਬਣਾ ਕੇ ਤੇ ਕੋਲੇਜ ਨੂੰ ਵੀ ਦੇ ਰਹੇ ਨੇ ਉਹ ਫੇਰ ਸੋਲਰ।
ਮਤਲਬ ਠੀਕ ਹੈ ਸਿਸਟਮ ਬਹੁਤ ਜ਼ਿਆਦਾ ਵਧੀਆ
ਹੋਰ ਰੋਟੀ ਰੂਟੀ ਖਾ ਲਈ ਸਭ
ਹਾਂ ਖਾ ਲੀਤੀ ਹੈ ਰੋਟੀ ਅ ਦਾਲ ਬਣਾਈ ਸੀ ਅੱਜ ਮਾਂ ਛੋਲਿਆਂ ਦੀ ਤੇ ਨਾਲ ਰੋਟੀ ਨਾਲ
ਜੇ ਅੱਜ ਕੋਈ ਪ੍ਰੋਗਰਾਮ ਤੇ ਗਏ ਸੀ ਅੱਜ ਕੋਈ
ਪ੍ਰੋਗਰਾਮ ਹੈਗਾ ਸੀ ਅੱਜ ਉੱਧਰ ਯਮੁਨਾਨਗਰ
ਅੱਛਾ-ਅੱਛਾ-ਅੱਛਾ
ਹਮ ਕਿਸੇ ਦੇ ਘਰ ਹੈਗਾ ਸੀ ਕਿਸੇ ਦੇ ਘਰ ਦਾ ਨਾ ਹੋਗਾ ਸੀ ਮਹੂਰਤ ਸ਼ੁਕਰਾਨੇ ਦਾ ਪ੍ਰੋਗਰਾਮ ਹੈਗਾ ਸੀ ਕੋਈ ਤੇ ਅਸੀਂ ਕੀਰਤਨ ਕਰ ਕੇ ਤੇ ਨਾਲੋਂ ਨਾਲ ਨਿਕਲ ਗਏ ਕਿ ਮੈਂ ਦਵਾਈ ਪਾਨੀ ਹੁੰਦੀ ਹੈ ਨਾ ਫਿਰ ਅੱਖਾਂ ਚ ਓਧਰ ਕੀਰਤਨ ਕੀਤਾ ਅਰਦਾਸ ਚ ਦੋ ਸੈਕਿੰਡ ਖੜੇ ਹੋਏ ਦੋ ਪਤਾ ਨਹੀਂ ਪੰਜ ਸੈਕਿੰਡ ਫਿਰ ਮੈਂ ਉਹਨੂੰ ਭਾਜੀ ਨੂੰ ਕਿਹਾ ਨਾਲ ਆਲੇ ਨੂੰ ਬਈ ਚੱਲੀਏ ਫਿਰ ਅਪਾ ਕਾਰ
ਅੱਛਾ
ਉਸ਼ਾਰੇ ਨਾਲ ਕਿਹਾ ਕਹਿੰਦੇ ਚਲੋ ਫੇਰ ਮੈਂ ਤਬਲਾ ਚੁੱਕ ਕੇ ਮੈ ਬਾਹਰ ਲੈ ਗਿਆ ਤੇ ਬਾਹਰ ਆਪਣਾ ਬਾਈਕ ਤੇ ਰੱਖ ਖਿਆ ਬਾਹਰ ਜਾ ਕੇ ਪਾਣੀ ਵਗੈਰਾ ਪੀਤਾ
ਪੰਜ ਛੇ ਗਿਲਾਸ ਦੋ ਤਿੰਨ ਗਿਲਾਸ ਉਹਨੂੰ ਦਿੱਤੇ ਪਾਣੀ ਦੇ ਫੇਰ ਆਪਾਂ ਪੀ ਕੇ ਫਿਰ ਚਲੇ ਗਏ ਕਵਰ ਵਗੈਰਾ ਪੂਰੇ ਕਰਕੇ
ਹੋਰ ਸੁਣਾਓ ਠੀਕ ਆ ਘਰ ਪਰਿਵਾਰ
ਹਾਂ ਵਧੀਆ ਤੁਸੀਂ ਸੁਣਾਓ ਆਪਣੇ ਕੋਈ ਗੱਲ
ਹਮ ਲ ਕਾਰ ਤੇ ਜਾਂਦੇ ਹੋ ਤੁਸੀਂ
ਨਹੀਂ ਉਹ ਸ਼ਹਿਰ ਵਾਲੇ ਭਾਜੀ ਲੈ ਜਾਂਦੇ ਨੇ ਮੈਨੂੰ ਬਾਈਕ ਤੇ ਕਵਰ ਕਰ ਲੈਂਦਾ ਨਾ ਪੂਰਾ ਮੈਂ ਕਾਰ ਤੇ ਨਾ ਉਹ ਲੱਗੇਗੀ ਏ ਸੀ ਨਾ ਉਹਦਾ ਕੰਮ ਕਰਦਾ ਨੀ ਹੈਗਾ ਤੇ ਉਹ ਗਰਮੀ ਤੁਹਾਨੂੰ ਪਤਾ ਕਿੰਨੀ ਹੈਗੀ ਹੈ
ਹਮ
ਗਰਮੀ ਬਹੁਤ ਜ਼ਿਆਦਾ ਹੈਗੀ ਹੈ ਫੇਰ ਓ ਸਿਸਟਮ ਬਣਦਾ ਨੀ ਹੈਗਾ ਪਤਾ ਨਹੀਂ ਉਹਨੂੰ ਸਹੀ ਤਰ੍ਹਾਂ ਚਲਾਣੀ ਆਨ ਨਹੀਂ ਆਂਦੀ ਮੈਂ ਕਦੀ ਦੇਖਿਆ ਨੀ ਉਹਦੀ ਡਰਾਵਿੰਗ ਐਵੇਂ ਉਹਨੂੰ ਮੈਂ ਪਕੜਾ ਦੇਵਾਂ ਚਲਾ ਤਾਂ ਮੈਂ ਦਵਾਂਗਾ ਪਰ ਮੈਨੂੰ ਥੋੜ੍ਹੀ ਜਿਹੀ ਲਾਈਟ ਫੈਲਦੀ ਹੈ ਜੀ ਨਾ
ਚਲਾਉਦੇ ਮੈਂ ਚਲਾ ਤੇ ਲਵਾਂਗਾ ਪਰ ਫੇਰ ਮੈਂ ਜੇ ਬਹਿ ਗਿਆ ਤੇ ਫੇਰ ਮੈਨੂੰ ਚਲਾਉਣੀ ਪੈਣੀ ਉਹ ਗੱਡੀ
ਹਮ ਸਹੀ ਗੱਲ ਆ
ਹਾਂ ਆਉਂਦੇ ਜਾਂਦੇ ਪਰ ਮੈਂ ਥੋੜ੍ਹਾ ਰੈਸਟ ਦੇਣਾ ਚਾਹੁੰਦਾ ਵਾਂ ਅੱਖਾਂ ਨੂੰ
ਅੱਛਾ
ਹਮ
ਚਲੋ ਠੀਕ ਹੈ ਜੀ ਥੈਂਕ ਯੂ
ਚਲੋ ਠੀਕ ਹੈ ਜੀ
ਬੈਠੇ ਮੰਮਾ ਅਕੇਲੇ ਕੰਮ ਕਰ ਰਹੀ ਹੈ।